ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ।
ਵਧੀਆ, ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰਦੇ ਪੇ ਸੀ।
ਬਸ ਕੁਛ ਨੀ ਰੋਟੀ ਖਾਈ ਸੀ ਹੁਣੇ।
ਅੱਛਾ ਜੀ ਅੱਛਾ। ਬਸ ਅਸੀਂ ਵੀ ਹਾਲੇ ਕਰਨਾ ਹੈ ਨਾਸ਼ਤਾ।
ਅੱਛਾ।
ਹਾਂਜੀ ਸੰਡੇ ਐਤਵਾਰ ਤਾਂ ਲੇਟ ਹੀ ਹੁੰਦਾ ਨਹੀਂ ਬਣਾ ਤਾਂ ਲਿਆ ਬਸ ਖਾਧਾ ਨੀ ਹਲੇ।
ਅੱਛਾ-ਅੱਛਾ।
ਹਾਂਜੀ ਦਾਲ ਪਈ ਦੀ ਸੀ ਰਾਤ ਦੀ ੳਹਦੇ ਨਾਲ ਪਰੌਂਠੇ ਬਣਾ ਲਏ। ਦਾਲ ਵਾਲਾ ਆਟਾ ਗੁੰਨ ਕੇ ਹਾਂਜੀ। ਹੋਰ ਸੁਣਾ ਤੁਸ
ਹੋਰ ਜੀ ਬਸ ਵਧੀਆ ਲੇਟ ਖਾਂਦੇ ਹੋ ਤੁਸੀਂ ਨਾਸ਼ਤਾ।
ਹਾਂ ਐਤਵਾਰ ਤਾਂ ਲੇਟ ਹੀ ਹੋ ਜਾਂਦਾ ਨਾ, ਐਤਵਾਰ ਲੇਟ ਹੋ ਜਾਂਦਾ ਸਾਡਾ। ਐਤਵਾਰ ਸਭ ਘਰਾਂ ਚ ਹੀ ਲੇਟ ਨਾਸ਼ਤਾ ਬਣਦਾ, ਬੱਚੇ ਲੇਟ ਉੱਠਦੇ ਨੇ ਲੇਟ ਖਾਂਦੇ ਨੇ ਬਸ ਖੇਡਣ ਚਲੇ ਜਾਂਦੇ ਨੇ ਬੱਚੇ
ਹਾਂ ਮੈਂ ਵੀ ਖੇਡ ਹੀ ਆਇਆ ਸੀ ਹੁਣੇ, ਮਤਲਬ
ਅੱਛਾ ਜੀ ਅੱਛਾ ਜੀ ਕਿੰਨੇ ਵਜੇ ਜਾਂਦੇ ਸਵੇਰੇ ਤੁਸੀ ਉੱਠ ਕੇ?
ਮੈਂ ਸਾਢੇ ਪੰਜ ਵਜੇ ਉੱਠ ਜਾਨਾ, ਫਿਰ ਮੈਚ ਹੁੰਦਾ ਸਿਰਫ
ਅੱਛਾ ਜੀ, ਅੱਛਾ ਜੀ।
ਤੇ ਆਨਾ ਆਰਾਮ ਨਾਲ ਦਸ, ਸਾਢੇ ਦਸ ਵਜੇ ਤੱਕ ਮਤਲਬ ਕੁਛ ਖਾ ਖੂ ਕੇ ਉੱਧਰੋਂ ਦੀ, ਮੈਚ ਤੋਂ ਬਾਅਦ
ਅੱਛਾ, ਮੈਚ ਤੋਂ ਬਾਅਦ, ਕੌਣ ਕੌਣ ਹੁੰਦਾ ਮੈਚ, ਕਿੰਨੇ ਜਾਣੇ ਹੁੰਦੇ ਤੁਹਾਡੇ ਨਾਲ ਮੈਚ ਖੇਲਣ ਵਾਲੇ?
ਟੀਮ ਮੇਰੀ ਟੀਮ ਹੁੰਦੀ ਐ। ਮੈਂ ਮਤਲਬ ਕਿਸੀ ਹੋਰ ਨਾਲ ਮੈਚ ਰੱਖ ਲੈਂਦੇ ਆ, ਤੇ ੳਹਨਾ ਦੀ ਟੀਮ ਹੁੰਦੀ ਐ।
ਅੱਛਾ ਜੀ ਅੱਛਾ
ਹੂੰ, ਗਰਾਉਂਡ ਇੱਕ ਸਾਡੇ ਕੋਲ ਹੈਗਾ। ਔਥੇ ਈ ਕਰਦੇ ਆ ਅਸੀਂ ਮੈਚ ਵਗੈਰਾ ਸਾਰੇ।
ਅੱਛਾ ਜੀ ਅੱਛਾ। ਵਧੀਆ ਇੰਜੋਏ ਹੋ ਜਾਂਦਾ ਐਤਵਾਰ ਵਧੀਆ ਖੇਡਿਆ ਜਾਂਦਾ।
ਏਅ ਤੇ ਹੈ ਟਾਈਮ ਪਾਸ ਹੋਜਾਦਾ ਸਵੇਰੇ-ਸਵੇਰੇ ਦਾ।
ਔ ਤਾਂ ਹੈ ਸਵੇਰੇ-ਸਵੇਰੇ ਨਾਲੇ ਬੰਦਾ ਫਰੈਸ਼ ਹੋ ਜਾਂਦਾ ਐ। ਸਵੇਰੇ ਉੱਠ ਕੇ ਖੇਡਣ ਜਾਏ, ਸਰੀਰ ਏਨਰਜੀ ਆ ਜਾਂਦੀ ਬਿਲਕੁਲ
ਹਾਂ, ਏ ਤੇ ਹੈ।
ਹਾਂਜੀ, ਹੋਰ ਸੁਣਾਓ?
ਹੋ ਤੁਹਾਡੇ ਤੁਹਾਡਾ ਛੋਟਾ ਭਰਾ ਵੀ ਜਾਂਦਾ ਏ ਖੇਲਣ ਕਿ ਨਹੀ।
ਨਹੀਂ ਉਹ ਕਦੀ- ਕਦੀ ਲੈ ਜਾਂਨਾਂ ਉਹਨੂੰ ਹਜੇ ਇਨਾ ਖੇਡਣਾ ਨੀ ਆਉਂਦਾ ਮਤਲਬ
ਅੱਛਾ ਖੇਲ ਨੀ ਸਕਦਾ ਉਹ। ਕਿਉਂ?
ਨਹੀਂ ਖੇਡਣਾ ਥੋੜ੍ਹਾ ਬਹੁਤ ਆਉਂਦਾ ਪਰ ਸਾਡੇ ਨਾਲ ਮਤਲਬ ਮੈਂ ਅਪਣੇ ਨਾਲ ਨਈ ਇਨਾ ਲੈ ਕੇ ਜਾਂਦਾ। ਵੱਡੇ ਨਾਲ ਹੁੰਦਾ ਨਾ ਮੈਚ, ਉਹਨੂੰ ਇਹਨਾ ਨੀ ਖੇਡਣਾ ਆਦਾ।
ਅੱਛਾ-ਅੱਛਾ, ਠੀਕ ਹੈ ਜੀ। ਠੀਕ ਹੈ ਜੀ। ਹੋਰ ਜਿੱਤਦੇ ਵੀ ਔ ਮੈਚ ਜੀ ਕੁੱਛ ਰੱਖਿਆ ਵੀ ਜਿੱਤਣ ਵਾਸਤੇ ਜਿਵੇਂ, ਜਿੱਤ ਜਾਂਦਾ ਬੰਦਾ ਕੁੱਛ ਮਿਲਦਾ ਏ।
ਇੱਧਰ ਦੇ ਮੈਚ ਚ ਰੱਖਦੇ ਆ, ਮਤਲਬ ਟ੍ਰੋਫੀ ਵਗੈਰਾ ਹੋ ਗਈ ਜਿਸਰਾਂ
ਅੱਛਾ ਜੀ, ਅੱਛਾ ਜੀ, ਅੱਛਾ, ਇਸ ਤੋਂ ਮੈਚ ਤੋਂ ਬਾਅਦ ਤਾਂ ਖਾਣ ਪੀਣ ਵਾਲਾ ਹੁੰਦਾ ਹੋਣਾ ਥੋੜਾ ਸਿਸਟਮ ਕਈ
ਹਾਂਜੀ।
ਅੱਛਾ ਜੀ। ਕੀ-ਕੀ ਖਾਂਦੇ ਔ? ਰੋਟੀ ਬ੍ਰੇਕਫਾਸਟ ਕਰਦੇ ਔ ਜਾਂ ਵੈਸੇ ਸ਼ੇਕ ਵਗੈਰਾ ਪੀ ਲੈਂਦੇ ਔ।
ਮਤਲਬ ਜਲੇਬੀਆਂ ਵਗੈਰਾ ਹੋ ਗਈਆਂ ਓ ਖਾ ਲਈ ਕਦੀ-ਕਦੀ ਜਾਂ ਬ੍ਰੇਕਫਾਸਟ ਵੀ ਹੋ ਜਾਂਦਾ ਏ ਕਦੀ-ਕਦੀ।
ਹਾਂਜੀ-ਹਾਂਜੀ। ਆਹ ਦਸ ਵੱਜ ਜਾਂਦੇ ਨੇ ਸਾਢੇ ਦਸ, ਅੱਛਾ- ਅੱਛਾ ਠੀਕ ਐ ਜੀ। ਠੀਕ ਹੈ। ਹੋਰ ਜੀ?
ਹੋਰ ਤੁਹਾਡੇ ਕੋਲ, ਤੁਹਾਡੇ ਕੋਈ ਉੱਧਰ ਖੇਡਦਾ ਹੈ ਕ੍ਰਿਕਟ ਵਗੈਰਾ ਕੋਈ?
ਹਾਂਜੀ ਮੇਰਾ ਵੱਡਾ ਮੁੰਡਾ ਖੇਡਦਾ ਸੀ। ਸੰਡੇ ਨੂੰ, ਹਰ ਸੰਡੇ ਜਾਂਦਾ ਖੇਡਣ ਮਗਰ ਐਤਕੀ ਓ ਗਿਆ ਦਾ, ਬਾਹਰ ਗਿਆ ਦਾ।
ਅੱਛਾ
ਉਹ ਜ਼ਰੂਰ ਜਾਂਦਾ। ਉਹ ਵੀ ਸਵੇਰੇ ਉੱਠ ਕੇ ਚਲੇ ਜਾਂਦਾ ਸਾਢੇ ਪੰਜ, ਛੇ ਵਜੇ ਚਲੇ ਜਾਂਦਾ ਖੇਡਣ ਤੇ ਗਿਆਰਾਂ ਵਜੇ ਤੱਕ ਓ ਖੇਲਦੇ ਰਹਿੰਦੇ ਨੇ ਖਾ ਪੀ ਕੇ ਫੇਰ ਬ੍ਰੇਕਫਾ ਅਹ ਨਾਸ਼ਤਾ ਕਰਕੇ ਆਦੇ ਨੇ ਖੇਡਦਾ ਹੈ ਜੀ, ਪੂੜੀਆਂ ਛੋਲੇ ਖਾ ਆਂਦੇ ਨੇ। ਹਾਂਜੀ।
ਹਾ ਏਹੀਔ ਹੁੰਦਾ ਔਥੇ ਦੀ ਆਰਾਮ ਨਾਲ ਖੇਡ ਕੇ ਆੳ ਫੇਰ ਖਾ ਲਵੋ।
ਤਾ ਬਿਜ਼ੀ ਹੁੰਦਾ ਉਹਦਾ ਸਿਰਫ਼ ਇੱਕ ਦਿਨ ਹੀ ਖਾਲੀ ਹੁੰਦਾ ਹੈ ਇਸ ਐਤਵਾਰ ਦਾ ਤੇ ਉਹ ਐਤਵਾਰ ਹੀ ਜਾਂਦਾ ਖੇਲਣ ਦੋਸਤ ਕਮਲ ਫੋਨ ਆ ਜਾਂਦਾ ਓਨਾਂ ਨੂੰ ਸ਼ਨੀਵਾਰ ਰਾਤੀ ਅਸੀਂ ਇਹ ਮੈਚ ਖੇਡਣਾ ਇੱਥੇ ਖੇਡਣਾ ਬਸ ਚਲੇ ਜਾਂਦੇ ਨੇ ਸਵੇਰੇ ਤਿਆਰ ਤੁਰ ਹੋ ਕੇ
ਅੱਛਾ ਤੇ ਲੈਦਰ ਦਾ ਖੇਡਦੇ ਨੇ ਜਾਂ ਟੈਨਿਸ ਖੇਡਦੇ ਨੇ?
ਨਹੀਂ ਲੈਦਰ ਨਲ ਖੇਡ ਪਤਾ ਨੀ ਮੈਨੂੰ, ਐ ਨੀ ਮੈਨੂੰ ਪਤਾ ਐੰਨੀ ਨੌਲੇਜ ਨਈ ਐ ਮੈਨੂੰ। ਚਲੇ ਜਾਂਦਾ ਬਸ ਖੇਲਣ ਬੋਲਾਂ ਤਾਂ ਉਹਕੋ ਬਹੁਤ ਪਈਆਂ ਨੇ ਲੈਦਰ ਦੀ ਵੀ ਪਈ ਦੂਸਰਿਆਂ ਵੀ ਪਈਆਂ ਨੇ। ਹੂੰ ਖੇਲਦਾ ਫੇਰ ਉਹੀ ਬੋਲ ਚੁੱਕ ਚੁੱਕ ਕੇ ਲੇ ਜਾਂਦਾ ਐ ਖੇਲਣ ਵਾਸਤੇ। ਹਾਂਜੀ, ਹੋਰ ਸੁਣਾਓ ਜੀ?
ਹੋਰ ਉੱਧਰ ਮੌਸਮ ਕਿਵੇ ਦਾ?
ਮੌਸਮ ਧੁੱਪ ਸੀਂ ਸਵੇਰੇ। ਫਿਰ ਬੱਦਲ ਜਹਾ ਬਣ ਗਿਆ ਹੁਣ ਫੇਰ ਥੋੜੀ-ਥੋੜੀ ਕੱਚੀ-ਕੱਚੀ ਧੁੱਪ ਚੜੀ ਦੀ ਹੈ ਗਰਮੀ ਐ ਬੋਤ। ਗਰਮੀ ਹੋਈ ਦੀ ਐ। ਮੌਸਮ ਪਿੱਛੇ ਜੀ ਤਿੰਨ ਚਾਰ ਦਿਨ ਬੜਾ ਵਧੀਆ ਹੋ ਗਿਆ ਸੀ ਮੌਸਮ ਠੰਡਾ ਠੰਡਾ ਹੁਣ ਫੇਰ ਗਰਮੀ ਹੋ ਗਈ ਏਧਰ
ਹਮ ਸਾਡਾ ਵੀ ਏਧਰ ਉਈ ਹੋਈ ਕੱਲ ਕੱ ਅੱਜ ਸਵੇਰੇ ਹੀ ਬਾਰਿਸ਼ ਆਈ ਏ ਪਰ ਓਇਓ
ਅੱਛਾ। ਆਹਂ ਬਾਰਿਸ਼ ਆਉਣ ਦੇ ਨਾਲ ਹਾਂਜੀ- ਹਾਂਜੀ। ਬਾਰਿਸ਼ ਆਉਣ ਦੇ ਨਾਲ ਜ਼ਿਆਦਾ ਗੁੰਮਾ ਹੋ ਜਾਂਦਾ ਏ। ਬਿਲਕੁਲ ਹਵਾ ਨੀ ਚਲਦੀ ਤਾਂ ਨਹੀਂ ਹਿਲਦਾ ਬਿਲਕੁਲ ਵੀ
ਕੱਲ ਤੇ ਪਤਾ ਨੀ ਕੱਲ ਬਾਰਿਸ਼ ਆਈ, ਉਸ ਤੋਂ ਬਾਅਦ ਧੁੱਪ ਚੜੀ ਪਤਾ ਨੀ ਮੈਂ ਕਿਤੇ ਬਾਹਰ ਵੀ ਨੀ ਗਿਆ ਫੇਰ ਵੀ ਮੇਰੇ ਸਾੜ ਨਿਕਲ ਗਏ ਮਤਲਬ ਸਾੜ ਹੁੰਦਾ ਨਾਂ ਹਾਂ ਉਹ ਨਿਕਲ ਗਿਆ ਮੈਂ
ਆਹ ਹਾਂ ਫਿਰ ਉਹਤੇ ਬੜੀ ਦਿੱਕਤ ਹੁੰਦੀ ਹੋਏਗੀ ਤੁਹਾਨੂੰ
ਹਾਂ ਹੁਣ ਕੀ ਕਰ ਸਕਦੇ ਹਾਂ ਨਹੀਂ ਨਹੀਂ ਉਹ ਤੇ ਮੁਲਤਾਨੀ ਮਿੱਟੀ ਯਾਂ ਫਿਰ ਕੁਛ ਲੱਗ ਜਾਂਦਾ ਤੇ ਫੇਰ ਠੀਕ ਹੋ ਜਾਂਦਾ ਆਪਣੇ ਆਪ ਹੀ
ਹਾਂ ਅੱਛਾ ਅੱਛਾ ਠੀਕ ਆ ਠੀਕ
ਉਝੜੀ ਦੀ ਹੈ ਫਿਰ ਸੇ
ਹਾਂਜੀ ਹੁਣ ਵੀ ਸਾਡੇ ਵੀ ਇਥੇ ਧੁੱਪ ਚੜੀ ਦੀ ਤੇ ਹਵਾ ਨੀ ਚੱਲਦੀ ਬਿਲਕੁਲ ਵੀ ਹਾਂ ਬਸ ਬਾਰਿਸ਼ ਤੋਂ ਬਾਅਦ ਤੁਹਾਨੂੰ ਪਤਾ ਗੁੰਮਾ ਹੀ ਹੋ ਜਾਂਦਾ ਹਵਾ ਬਿਲਕੁਲ ਨਹੀਂੀ ਚੱਲਦੀ
ਹਮ ਸਾਡੇ ਜਿੱਥੇ ਅਸੀਂ ਖੇਡਣ ਜਾਂਦੇ ਸੀ ਉੱਥੇ ਤੇ ਗਰਾਊਂਡ ਵਿੱਚ ਪਾਣੀ ਭਰਿਆ ਸਾਰਾ ਇਹ ਉਹ ਗੰਗਾ ਗੰਗਾ ਵਾਲਾ ਸਾਈਡ ਹੈ ਗੰਗਾ ਵਾਲੀ ਸਾਈਡ ਹੈਗੀ ਹੈ ਨਾ
ਹਾਂਜੀ ਹਾਂਜੀ
ਤੇ ਉਧਰ ਪਾਣੀ ਸਾਰਾ ਭਰਿਆ ਦਾ ਹੈ
ਸਾਡੇ ਵੀ ਇਹ ਪਤਾ ਨੀ ਕਿਹੜੀ ਸਾਈਡ ਤੇ ਜਾਂਦੇ ਨੇ ਖੇਡਣ ਮੁੰਡੇ ਦੋ ਟੀਮਾਂ ਹੁੰਦੀਆਂ ਉਹਨਾਂ ਦੀਆਂ
ਹਾਂ
ਖੇਲਣ ਵਾਲੇ ਆਣਗੇ ਫਿਰ ਸਾਰੇ ਬਾਅਦ ਚ ਪਾਰਟੀ ਕਰਦੇ ਨੇ ਖਾਣ ਤੋਂ ਖੇਲਣ ਤੋਂ ਬਾਅਦ ਹਾਂਜੀ ਹਾਂਜੀ ਪੈਸੇ ਦੋ ਇਕੱਠੇ ਕਰ ਲੈਂਦੇ ਨੇ ਸਾਰੇ ਫੇਰ ਬਾਅਦ ਚ ਖਾਣਾ ਪੀਣਾ ਇੱਕੋ ਜਗ੍ਹਾ ਤੇ ਜਾ ਕੇ ਸਾਰੇ ਇਕੱਠੇ ਬੈਠ ਕੇ ਖਾਂਦੇ ਪੀਂਦੇ ਨੇ
ਹੋਰ ਸੁਣਾਓ ਜੀ ਨਵੀਂ ਤਾਜ਼ੀ
ਗੈਦਰਿੰਗ ਵੀ ਹੋ ਜਾਂਦੀ ਇਹਦੇ ਨਾਲ ਤੇ
ਹਾਂਜੀ ਹਾਂਜੀ ਉਹ ਤਾਂ ਹੈ ਤੇ ਤੁਸੀਂ ਵੈਸੇ ਜਿਵੇਂ ਖੇਲ ਲਿਆ ਹੁਣ ਕਿਤੇ ਨੀ ਜਾਣਾ ਬੰਦਾ ਘੁੰਮੇ ਸੰਡੇ ਸੰਡੇ ਇੰਜੋਏ ਕਰੋ
ਹਾਂ ਉਹ ਤੇ ਹੈ
ਜਾਂਦੇ ਕੀਤੇ ਸ਼ਾਮੀ ਘੁੰਮਣ ਵਗੈਰਾ
ਮੈਂ ਚਲੇ ਜਾਂਦਾ ਕਦੀ ਕਦੀ ਮਤਲਬ ਦੋਸਤਾਂ ਵਗੈਰਾ ਨਾਲ ਨਿਕਲ ਜਾਂਦਾ ਤੇ ਨਹੀਂ ਪਾਹਲਾ ਹੁਣ ਨਹੀਂ ਤਾਂ ਫਿਰ ਵੈਸੇ ਨਹੀਂ ਜਾਂਦਾ
ਵਧੀਆ ਹੁੰਦਾ ਸਾਥ ਹਾਂਜੀ
ਬਾਕੀ ਮੇਰੀ ਭੂਆ ਵਗੈਰਾ ਆਈ ਦੀ ਸੀ ਤੇ ਉਹਨਾਂ ਦੇ ਨਾਲ ਚਲੇ ਜਾਂਦਾ ਸੀ ਦੇਖੋ
ਅੱਛਾ ਅੱਛਾ ਹਾਂਜੀ ਚਲੇ ਗਏ ਤੁਹਾਡੇ ਭੂਆ
ਹਾਂਜੀ ਕੱਲ ਗਏ ਨੇ ਇੱਥੇ ਟ੍ਰੇਨ ਵੀ ਬੜੀ ਲੇਟ ਢਾਈ ਵਜਾ ਨੀ ਉੱਥੇ ਆਪਣਾ ਹੈਗੀ ਸੀ ਚਾਰ ਵਜੇ
ਅੱਛਾ ਜੀ
ਤੇ ਆਈ ਉਹ ਰਾਤੀ ਆਰਾਮ ਨਾਲ ਸਾਢੇ ਨੌ ਵਜੇ ਦੇ ਕਰੀਬ ਆਈ
ਹਮ ਲੇਟ ਨੀ ਹੋਏ ਫੇਰ ਬੜੀ
ਬਹੁਤ ਜ਼ਿਆਦਾ ਲੇਟ ਹੋ ਗਏ ਸੀ ਅਸੀਂ ਸਾਡੇ ਅੱਠ ਵਜੇ ਸਾਨੂੰ ਸਾਡੇ ਅੱਠ ਅੱਠ ਵਜੇ ਦਿਖਾਂਦੀ ਵੀ ਸੀ ਉੱਥੋਂ ਦੀ ਫਿਰ ਅਸੀਂ ਘਰੋਂ ਨਿਕਣ ਲੱਗੇ ਸੀ ਨਾ ਅਸੀਂ ਸੱਤ ਵਜੇ ਨਿਕਲ ਗਏ ਸਾਢੇ ਸੱਤ ਵਜੇ ਨਿਕਲੇ ਸੀ ਤੇ ਅੱਠ ਵਜੇ ਘਰ ਗਏ ਸੀ। ਉਹ ਪਤਾ ਨੀ ਉਹਨਾਂ ਨੇ ਕਿੱਥੇ ਰੋਕ ਤਾਂ ਤੇ ਸਾਡੇ ਨੌ ਵਜੇ ਜਾ ਕੇ ਆਈਏ।
ਅੱਛਾ ਜੀ।
ਆਊਟਰ ਤੇ ਰੋਕ ਤਾਂ ਪਤਾ ਨੀ ਕਿਉਂ
ਅੱਛਾ। ਤੁਸੀਂ ਵੀ ਗਏ ਸੀ ਨਾਲ।
ਨਹੀਂ ਮੈਂ ਛੱਡਣ ਗਿਆ ਸੀ ਬਸ
ਅੱਛਾ ਸਟੇਸ਼ਨ ਤੇ ਛੋੜਨਗੇ ਹੋਵੋਗੇ ਠੀਕ ਹੈ ਜੀ
ਏਹ ਸਪੈਸ਼ਲ ਟ੍ਰੇਨ ਸਪੈਸ਼ਲ ਟ੍ਰੇਨ ਸੀ ਨਾ ਤੇ ਓ ਹੁਣ ਮੇਰੀ ਬੜੀ ਲੇਟ ਲੇਟ ਆਂਦੀ ਹਾ
ਹਮ ਭੂਆ ਨਾਲ ਕਿਤੇ ਗਏ ਨੀ ਘੁੰਮਣ ਬਾਹਰ ਕਿਤੇ
ਭੂਆ ਨਾਲ ਨਹੀਂ ਉਹਨਾਂ ਨਾਲ ਨਹੀਂ ਜਾਣਾ ਆ ਉਹਨਾਂ ਨੂੰ ਕਿਹਾ ਸੀ ਅਸੀਂ ਨਾਨੀ ਕਲ ਗਏ ਸੀ ਨਾ ਆਪਣੇ ਮਤਲਬ ਉਹਨਾਂ ਨਾਲ
ਅੱਛਾ। ਘੁੰਮਣ ਗਏ ਸੀ ਤੁਸੀਂ ਚਲੋ।
ਤੇ ਭੂਆ ਜੀ ਨੂੰ ਕਿਹਾ ਸੀ ਤੇ ਚੱਲੋ ਤੇ ਉਹਨਾਂ ਨੇ ਮਨਾ ਕਰਤਾ ਕਹਿੰਦੇ ਨਹੀਂ ਤੁਸੀਂ ਹੋ ਕੇ ਆਉ।
ਹਮ। ਬੱਚੇ ਉਹਨਾਂ ਦੇ ਠੀਕ ਨੇ ਬੱਚੇ ਕਿੰਨੇ ਬੱਚੇ ਉਹਨਾਂ ਦੇ ਭੂਆ ਦੇ ਤੁਹਾਡੇ
ਭੂਆਂ ਜੀ ਦੇ ਦੋ ਦੋ ਬੱਚੇ ਨੇ।
ਅੱਛਾ - ਅੱਛਾ ਦੋ ਬੱਚੇ ਨੇ ਠੀਕ ਹੈ ਛੋਟ ਛੋਟੇ ਹੋਣਗੇ ਵੱਡੇ ਵੱਡੇ ਨੇ
ਨਹੀਂ ਛੋਟੇ ਛੋਟੇ ਨੇ ਇੱਕ ਸਿਕਸ ਕਲਾਸ ਚ ਹੈਗੀ ਐਂ। ਅਤੇ ਉਹ ਹਜੇ ਦੂਜਾ ਉਹ ਤਾਂ ਹ ਕੇ ਜੀ ਵਿੱਚ ਹੈ ਕੇ ਜੀ ਵਿੱਚ।
ਅੱਛਾ ਜੀ ਅੱਛਾ ਜੀ ਠੀਕ ਆ
ਤੇ ਉਹਨਾਂ ਨਾਲ ਹੀ ਗਏ ਸੀ ਬਸ ਬਾਕੀ ਇੱਧਰ ਇੱਧਰ ਘੁੰਮ ਰਹੇ ਸੀ ਉਹਨਾਂ ਨਾਲ
ਅੱਛਾ। ਹਾਂ। ਲੋਕ ਫੇਰ ਲੋਕਲ ਤਾਂ ਘੁੰਮਿਆ ਮੁਰਾਦ ਲੋਕਲ ਤਾਂ ਘੁੰਮਿਆ ਜਾਂਦਾ ਨਾ ਫੇਰ
ਹਾਂ ਉਹ ਤੇ ਹੈ।
ਹਾਂ। ਕਿਤੇ ਸ਼ਾਮੀ ਖਾਣ ਚਲੇ ਗਏ ਕਿਤੇ ਘੁੰਮ ਲਿਆ ਕੋਈ ਪਾਰਕ ਚਲੇ ਗਏ।
ਹਮ। ਬਾਕੀ ਉਹ ਕਦੀ ਕਦੀ ਆਪ ਨਹੀਂ ਉਹਨਾਂ ਦੇ ਘਰ ਚੱਲ ਗਏ ਦੀਦੀ ਦੇ ਘਰ ਉਹ ਵੀ ਇੱਥੇ ਰਹਿੰਦੇ ਨੇ ਨਾ ਮੇਰੀ ਦੂਜੀ ਭੂਆ
ਹੋਰ ਸੁਣਾਓ ਜੀ ਅੱਛਾ ਜੀ ਲੋਕਲ ਹੀ ਘੁੰਮ ਲੈਂਦੇ ਹੋਣੇ। ਹੋਰ ਪੜ੍ਹਾਈ ਤੁਹਾਡੀ ਕਿਵੇਂ ਚੱਲਦੀ ਪਈ ਹੈ।
ਪੜ੍ਹਾਈ ਵਧੀਆ ਚਲਦੀ ਹੈ।
ਟਿਊਸ਼ਨ ਵਗੈਰਾ ਵੀ ਪੜ੍ਹਦੇ ਹੋ ਜਾਂ ਪੜਾਂਦੇ ਹੋ ਬੱਚਿਆਂ ਨੂੰ ਟਿਊਸ਼ਨ ਕਿ ਨਹੀਂ
ਨਹੀਂ - ਨਹੀਂ ਟਿਊਸ਼ਨ ਨਾ ਮੈਂ ਪੜ੍ਹਦਾ ਨਾ ਪੜ੍ਹਾਦਾ ਸਟਡੀ ਕਰਦਾ
ਨਹੀਂ ਕਿਸੇ ਟਾਈਮ ਫਰੀ ਹੁੰਦਾ ਬੰਦਾ ਟਿਊਸ਼ਨ ਪੜ੍ਹਾ ਲੈਂਦਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪੜ੍ਹਾਈ ਸਕਦੇ ਹੋ
ਹਾਂ ਉਹ ਤੇ ਹੈ ਪਰ ਬੱਚੇ ਮਿਲਦੇ ਨੀ ਪਏ ਨਾ ਹਜੇ ਛੁੱਟੀਆਂ ਹੋਈਆਂ ਵੈਸੇ ਵੀ।
ਅੱਛਾ ਹਾਂ ਛੁੱਟੀਆਂ ਸਾਰੇ ਗਏ ਹੋਣੇ ਆਪਣੇ। ਚੇ ਨਾਨਕੇ ਹਾਂਜੀ - ਹਾਂਜੀ।
ਸਕੂਲ ਖੁੱਲ੍ਹੇ ਕੀਤੇ ਆ।
ਹਾਂ ਨਹੀਂ ਸਕੂਲ ਤਾਂ ਖੁੱਲਣ ਵਾਲੇ ਖੁੱਲ ਗਏ ਹੋਣੇ ਨੇ ਅੱਜ ਤ।
ਖੁੱਲਣ ਵਾਲੇ ਨੇ ਇੱਧਰ ਕੁਛ - ਕੁਛ ਕੁਛ ਕੁਛ ਨੀ ਨਾ ਖੁੱਲੇ ਹਜੇ।
ਅੱਛਾ-ਅੱਛਾ ਤੁਹਾਡੇ ਉੱਧਰ ਸਕੂਲ ਕੁਛ-ਕੁਛ ਨੇ ਠੀਕ ਹੈ ਠੀਕ। ਤੁਸੀਂ ਕੋਲਜ ਜਾਂਦੇ ਹੋ ਜਾਂ ਸਕੂਲ ਜਾਂਦੇ ਹੋ।
ਨਹੀਂ ਮੈਂ ਕੋਲਜ ਚ ਹੈਗਾ ਬੀ ਕੌਮ ਲੈ ਵ।
ਅੱਛਾ ਬੀ ਕੌਮ ਕਰਦੇ ਪਏ ਠੀਕ ਹੈ ਕੋਲਜ ਰੈਗੂਲਰ ਕਰਦੇ ਪਏ ਜਾਂ ਨਹੀਂ
ਹੈ ਤੇ ਵੈਸੇ ਰੈਗੂਲਰ ਹੈ ਪਰ ਜਾਂਦਾ ਨੀ ਮੈਂ।
ਅੱਛਾ ਜੀ।
ਹਾਂ, ਵੈਸੇ ਮਤਲਬ ਇੰਨਾ ਜਾਣਾ ਨੀ ਹੁੰਦਾ, ਉੱਥੇ।
ਅੱਛਾ-ਅੱਛਾ ਠੀਕ।
ਹੂੰ। ਬਾਕੀ ਐਗਜ਼ਾਮ ਵਗੈਰਾ ਹੁੰਦੇ ਨੇ, ਤੇ ਚਲੇ ਜਾਨਾ ਵਾਂ, ਦੇਣ।
ਹਾਂਜੀ-ਹਾਂਜੀ।
ਉਹ ਤੇ ਜ਼ਰੂਰੀ ਏ, ਨਾ।
ਹਾਂਜੀ, ਉਹ ਤਾਂ ਹੈਹੀ ਆ, ਫਿਰ ਟਿਊਸ਼ਨ ਵਗੈਰਾ ਪੜ੍ਹਦੇ ਓ ਜਿਸ ਕੋਲੇਜ ਨੀ ਰੈਗੂਲਰ ਜਾਂਦੇ, ਟਿਊਸ਼ਨ ਵਗੈਰਾ ਤਾਂ ਨਹੀਂ ਲੱਗਦੇ ਸੀ।
ਨਹੀਂ-ਨਹੀਂ ਟਵੀਸ਼ਨ ਮੈਂ ਲਗਾਈ ਨਹੀ।
ਅੱਛਾ ਲਗਾਈ ਨਹੀ, ਠੀਕ ਹੈ ਜੀ, ਠੀਕ ਐ। ਹੋਰ ਸੁਣਾਓ ਜੀ, ਨਵੀ-ਤਾਜ਼ੀ?
ਬਸ ਜੀ ਵਧੀਆ।
ਚਲੋ ਸਤਿ ਸ੍ਰੀ ਅਕਾਲ ਜੀ, ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਠੀਕ ਏ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ।
ਹਾਂ